ਭੈਣ ਜੀ
ਸਤਿ ਸ਼੍ਰੀ ਅਕਾਲ, ਦੀ ਕੀ ਹਾਲ-ਚਾਲ?
ਠੀਕ-ਠਾਕ, ਤੁਸੀਂ ਸੁਣਾਓ?
ਅਸੀਂ ਵੀ ਠੀਕ ਆ, ਹੋਰ ਕੀ ਬਣਦਾ?
ਕੁਛ ਨੀ ਬਸ ਬੈਠੀ ਹੂ।
ਅੱਛਾ।
ਕੰਮ-ਕਾਰ ਕਰਕੇ ਥੋੜਾ ਬਹੁਤਾ।
ਅੱਛਾ, ਨ‌ਈ ਮੈਂ ਤੇ ਹਜੇ ਸ਼ਹਿਰੋਂ ਆਈ ਆ।
ਠੀਕ ਐ, ਤੁਸੀ ਸ਼ਹਿਰ ਗ‌ਏ ਸੀ?
ਹਾਂ ਸ਼ਹਿਰ ਗਈ ਆ।
ਅੱਛਾ। ਅੱਛਾ ਤੇ ਫੇਰ ਤੁਸੀਂ ਫੇਰ ਬੱਸ ਤੇ ਗਏ ਓ ਫ ਜਾਂ ਫਿਰ ਰਿਕਸ਼ੇ ਤੇ?
ਆ ਬੱਸ ਤੇ ਗਈ ਹਾਂ ਬੱਸ ਤੇ ਅੱਜ ਗਈ ਹਾਂ ਜਦੋਂ ਮੈਂ, ਤੇ ਭੀੜ ਹੀ ਬੜੀ ਸੀ।
ਬੱਸ ਵਿੱਚ?
ਨ‌ਈ ਬੱਸ ਸਟੈਂਡ ਤੇ ਵੀ ਭੀੜ ਹੀ।
ਠੀਕ ਐ।
ਹਾਂ, ਓ ਪਤਾ ਕੀ ਅੱਜ-ਕੱਲ ਲੋਕੀ ਹੁਣ ਜਾਦਾ ਸਫ਼ਰ ਜੇੜਾ ਵਾ ਨਾ ਬੱਸਾਂ ਚ ਕਰਦੇ ਆ।
ਹਾਂਜੀ ਏਹ ਤੇ ਗੱਲ ਹੈਗੀ ਗਰਮੀ ਬਹੁਤ ਐ ਨਾ?
ਹਾਂ ਗਰਮੀ ਵੀ ਬੜੀ, ਏਹ ਵੀ ਗੱਲ ਹੈਗੀ ਨਾ ਵੀ ਕਈਆਂ ਕੋ ਵਾਹਨ ਵੀ ਨੀ ਹੁੰਦੇ। ਕਈਆ ਕੋ ਚੀਜ਼ਾਂ ਹੁੰਦੀਆਂ ਮੋਟਰਸਾਈਕਲ, ਕਈਆ ਕੋ ਗੱਡੀ ਕਈਆ ਕੋ ਵੀ ਨ‌ਈ ਹੁੰਦੇ, ਓ ਬੱਸਾਂ ਤੇ ਜਾਂਦੇ ਆ।
ਹਾਂਜੀ ਇੱਕ ਏਹ ਗੱਲ ਆ ਨਾ ਵੀ ਜਿੰਨਾਂ ਨੇ ਤੇ ਦੂਰ ਦਾ ਸਫ਼ਰ ਕਰਨਾ ਹੁੰਦਾ ਨਾ। ਓ ਫੇਰ ਬੱਸ ਤੇ ਜਾਂ, ਟ੍ਰੇਨ ਤੇ ਚਲ ਜਾਂਦੇ ਮਤਲਬ ਰੇਲ ਗੱਡੀ ਤੇ।
ਹਾਂ-ਹਾਂ।
ਜਿਨਾਂ ਨੇ ਲਾਗੇ ਫੇਰ ਜਾਣਾ ਹੁੰਦਾ ਥੋੜ੍ਹਾ-ਬਹੁਤਾ ਓ ਫੇਰ ਆਪਣੇ ਵਾਹਨ ਤੇ ਚੱਲ ਜਾਂਦੇ ਹੁੰਦੇ ਨੇ। ਨਈ ਮਤਲਬ ਮੋਟਰਸਾਈਕਲ ਹੋ ਗਿਆ।
ਗੱਡੀਆਂ ਹੋਗੀਆ ਹਾਂ, ਹਾਡੇ ਕੋਲ ਤੇ ਮਤਲਬ ਹੈਗਾ ਮੋਟਰਸੈ ਕਲ ਪਰ ਅਹੀ ਰਕਸ਼ੇ ਤੇ ਜਾਨੇ ਆ, ਲਾਗੇ ਵੀ ਜਾਣਾ ਹੋਏ ਤੇ। ਹਾਂ ਪਤਾ ਕੀ ਐ ਇੱਕ ਤੇ ਦੇਖੋ ਹੁਣ ਆਪਾਂ ਚੀਜ਼ ਰੱਖ ਰੱਖੀ ਆ, ਓਦੀ ਸੰਭਾਲ ਵੀ ਕਰਨੀ, ਓਦੀ ਮੈਂ ਓ ਬਾ ਕੀ ਓਦਾ ਇੰਸ਼ੋਰੈਂਸ ਕਿੰਨੀਆਂ ਚੀਜ਼ਾਂ ਪੈਟਰੋਲ, ਡੀਜ਼ਲ ਕਿੰਨਾ ਖਰਚਾ ਆ ਜਾਂਦਾ।
ਖਰਚਾ ਤੇ ਹੁੰਦਾ ਵਾ, ਵੀ ਏਹ ਹੁੰਦਾ ਵੀ ਚਲੋ ਆਪਣੇ ਜੇੜਾ ਘਰ ਦਾ ਸੰਦ ਹੁੰਦਾ ਬੰਦਾ ਫਟਾਫਟ ਜਾ ਕੇ ਤੇ ਆ ਜਾਂਦਾ ਲਾਗੇ ਥਾਂ ਤੋਂ।
ਹਾਂ-ਹਾਂ ਏਹ ਵੀ ਗੱਲ ਹੁੰਦੀ ਆ।
ਹੂੰ।
ਏਹ ਤੇ ਤੁਸੀਂ ਗੱਲ ਸ‌ਈ ਕੀਤੀ ਆ ਵੀ ਜਦੋਂ ਐਮਰਜੈਂਸੀ ਹੋਏ ਤੇ ਜਾਣਾ ਹੋਏ। ਹਾਂ, ਘਰੇ ਕੋਈ ਚੀਜ਼ ਨਾ ਹੋਏ ਤੇ ਫੇਰ ਲੋੜ ਪੈਂਦੀ ਆ।
ਫਿਰ ਐਮਰਜੈਂਸੀ ਜਾਣਾ ਹੋਏ ਤੇ ਫਟਾ ਫਟ ਬੰਦਾ ਚੱਲ ਤੇ ਜਾਂਦਾ ਇੱਦਾਂ ਫੇਰ ਰਕਸ਼ਾ ਡਿੱਕੋ ਕਿ ਮੌਕੇ ਰਕਸ਼ਾ ਹੀ ਨਹੀਂ ਮਿਲਦਾ ਹੈਗਾ।
ਹਾਂ, ਕਈ ਵਾਰ ਨਹੀਂ ਮਿਲਦਾ।
ਹਾਂਜੀ।
ਇਹ ਵੀ ਗੱਲ ਹੈਗੀ। ਅਹ ਕਈ ਵਾਰ ਤਾਂ ਮਿਲ ਜਾਏਗਾ ਜਦੋਂ ਜਿਆ ਦੁਪਹਿਰ ਹੁੰਦੀ ਹੈ ਨਾ ਮੈਂ ਜਾਂਣੀ ਹਾਂ ਨਾ ਮੈਨੂੰ ਨਹੀਂ ਮਿਲਦਾ।
ਦੁਪਹਿਰਾਂ ਨੂੰ ਨੀ ਨਾ ਮਿਲਦੇ ਹੈਗੇ, ਦੁਪਹਿਰਾਂ ਨੂੰ ਮਤਲਬ ਰਕਸ਼ੇ ਵਾਲੇ ਜਿਹੜੇ ਨੇ ਆਪਣੇ ਘਰਾਂ ਨੂੰ ਚੱਲ ਜਾਂਦੇ ਨੇ। ਉਹਨਾਂ ਨੂੰ ਹੁੰਦਾ ਵੀ ਸਵਾਰੀ ਘੱਟ ਹੁੰਦੀ ਦੁਪਹਿਰ ਵੇਲੇ ਤਾਂ ਕਰਕੇ।
ਨਾਲੇ ਇਹ ਆ ਕਿ ਜੇਦੋ ਹੀ ਬੱਸਾਂ ਦੇ ਜਾਣੇ ਹਾਂ, ਯਾ ਹੋਰ ਚੀਜ਼ਾਂ ਦੇ ਜਾਣੇ ਹਾਂ। ਆਪਣਾ ਨੀ ਆਪਣੇ ਸਾਧਨ ਤੇ ਨਹੀਂ ਜਾਈਦਾ।
ਹਮ।
ਇਦਾਂ ਤੇ ਟ੍ਰੈਫਿਕ ਵੀ ਘੱਟ ਹੁੰਦੀ ਜੇ,
ਹਾਂ।
ਹਨਾ, ਮੈਂ ਉੱਥੇ ਅੰਮ੍ਰਿਤਸਰ ਜਾਂਦੀ ਆ ਉੱਥੇ ਸਾਰਿਆਂ ਨੇ ਆਪਣੇ ਤੇ ਇੱਕ ਜਨਾ ਜਾਣ ਡਿਆ ਤਾਂ ਵੀ ਗੱਡੀ ਤੇ ਜਾਣ ਡਿਆ।
ਏਦੀ ਹੀ ਹੁੰਦਾ ਏ।
ਇੱਕ-ਇੱਕ ਜਨੇ ਦੀ ਗੱਡੀ ਚਲਾ ਲੈਂਦੇ ਫਿਰ ਟ੍ਰੈਫਿਕ ਜਿਆਦਾ ਹੋ ਜਾਂਦਾ ਵਾ। ਰੋਜ਼ ਬੜਾ ਟਰੈਫਿਕ ਹੁੰਦਾ ਉੱਥੇ ਸ਼ਹਿਰ।
ਇਕ ਤੇ ਤੁਸੀਂ ਇਹ ਵੇਖੋ ਨਾ ਵੀ ਜੇ ਆਪਾਂ ਬਾਜ਼ਾਰ ਵਿੱਚ ਜਾਂਣੇ ਹਨਾ ਤੇ ਬਾਜ਼ਾਰ ਦੇ ਵਿੱਚ ਵੀ ਮਤਲਬ ਮੋਟਰਸਾਈਕਲ ਲੰਘਣ ਨੂੰ ਮਤਲਬ ਮਤਲਬ ਜਗਾ ਵੀ ਨਹੀਂ ਹੁੰਦੀ ਹੈਗੀ।
ਹਾਂ-ਹਾਂ ਉਹ ਵੀ ਨਾ ਜਿੰਨੇ ਸਾਧਨ ਹੁੰਦੇ ਆ ਉਨੀ ਫੇਰ
ਹਾਂਜੀ। ਦੋਵਾਂ ਸਾਈਡਾਂ ਤੇ ਮੋਟਰਸਾਈਕਲ, ਸਕੂਟਰੀਆਂ ਲੱਗੀਆਂ ਹੁੰਦੀਆਂ ਨੇ ਲੱਗਿਆ ਹੀ ਨਹੀਂ ਜਾਂਦਾ।
ਹਾਂ, ਬਿਲਕੁਲ ਨੀ ਲੱਗਿਆ ਜਾਂਦਾ, ਤਾਂ ਹੀ ਕਿਹਾ ਵੀ ਬਾਜ਼ਾਰ ਜੇ ਜਾਣਾ ਵਾ ਤਾਂ ਪੈਦਲ ਜਾਈਏ ਹਨਾ। ਏਦਾਂ ਸੈਰ ਵੀ ਹੋ ਜਾਂਦੀ, ਤੇ ਨਾਲ ਟ੍ਰੈਫਿਕ ਵੀ ਨਹੀਂ ਹੁੰਦਾ।
ਹਾਂਜੀ, ਜੇ ਇਹ ਤੇ ਥੋੜਾ ਲਾਗੇ ਹੋਏ ਬਾਜ਼ਾਰ, ਫੇਰ ਬੰਦਾ ਤੁਰ ਕੇ ਚੱਲ ਜੇ।
ਉਹੀ ਬਾਜ਼ਾਰ ਦੇ ਥੋੜੀ ਜਿਹੀ ਬਾਹਰ ਮਤਲਬ, ਕਿਸੇ ਬਾਹਰ ਬੰਨੇ ਲਾ ਦੇ, ਜੇ ਕਿਤੇ ਆਏ ਵਾ ਤੇ।
ਹਾਂਜੀ।
ਹਨਾ। ਹੋਰ ਤੁਹਾਡੇ ਤੁਸੀਂ ਕਿੱਥੇ ਜਾਂਦੇ ਜੇ ਤੁਸੀਂ ਰਕਸ਼ੇ -ਰੁਕਸ਼ੇ ਤੇ ਕੇ ਆਪਣੇ ਸਾਧਨ ਤੇ?
ਨਹੀਂ, ਅਸੀਂ ਤੇ ਜ਼ਿਆਦਾ ਮਤਲਬ ਰਕਸ਼ੇ ਤੇ ਹੀ ਜਾਂਦੇ ਜੇ। ਅਜੇ ਬੱਚਾ ਛੋਟਾ ਮੋਟਰਸਾਈਕਲ ਨਹੀਂ ਚਲਾ ਸਕਦਾ ਰੱਖ। ਪਿਆ ਦਾ ਮੋਟਰਸਾਈਕਲ ਹਮ।
ਮੋਟਾ ਵਾ ਤਾ ਫੇਰ ਇਹ ਹੈਗਾ ਨਾ ਵੀ ਨਹੀਂ ਦੇਣਾ ਚਾਹੀਦਾ ਮੋ
ਹਾਂ ਤੇ ਮੈਂ ਨਹੀਂ ਹਜੇ ਜਿਆਦਾ ਇਹਨਾਂ ਨੂੰ ਦਿੰਦੀ ਹੈਗੀ।
ਹਾਂ ਵਧੀਆ ਗੱਲ ਨਹੀਂ ਦਿੰਦੇ ਹੈਗੇ ਨਾ ਦੇਵੋ ਨਾ।
ਸਕੂਲ ਚਲੇ ਜਾਂਦੇ ਨੇ, ਚਲੋ ਜੇ ਕੋਈ ਕੰਮ ਹੋਏ ਤੇ ਚਲੋ ਆਪਣੇ ਹੈਗੇ ਮੁੰਡੇ ਵੱਡੇ ਉਹਨਾਂ ਨੂੰ ਲੈ ਜੀਦਾ ਵਾ।
ਅੱਛਾ, ਇਹ ਵੀ ਗੱਲ ਵਧੀਆ ਵਾ। ਪਰ ਛੋਟਿਆਂ ਨੂੰ ਨਹੀਂ ਦੇਣੇ ਚਾਹੀਦੇ, ਆਹ ਛੋਟੇ -ਛੋਟੇ ਚਲਾਈ ਫਿਰਦੇ ਆ।
ਇਹ ਵੀ ਕੰਮ ਸਹੀ ਨੀ ਨਾ ਲੋਕਾਂ ਵਾਸਤੇ ਹਜੇ ਦਸ ਬਾਰਾਂ ਤੇਰਾਂ ਸਾਲਾਂ ਦਾ ਬ ਉੱਚਾ ਹੁੰਦਾ ਵਾ, ਉਹਨੂੰ ਚ ਦੇਦੋ ਸਕੂਟਰੀ, ਮੋਟਰਸਾਈਕਲ ਦੇ ਦੋ। ਬੱਚੇ ਦਾ ਫੇਰ ਡਰ ਲੱਥ ਜਾਂਦਾ ਏ।
ਇਹੋ ਹੀ ਨਾ, ਨਾਲ ਵੇਖੋ ਤੁਸੀਂ ਹੁਣ ਛੋਟੇ ਬੱਚੇ ਨੂੰ ਦੇਣ ਡਹੇ ਜੇ। ਅੱਗੇ ਕੋਈ ਭਾਣਾ ਵਰਤ ਜੇ, ਤੇ ਫੇਰ ਕੌਣ ਜਿੰਮੇਵਾਰ?
ਉਹ ਨਾ, ਫੇਰ ਅਗਲਿਆਂ ਨੇ ਪੁਲਿਸ ਵਾਲਿਆਂ ਨੇ ਤੇ ਕਹਿਣਾ ਵੀ ਬੱਚੇ ਦੀ ਉਮਰ ਨੀ ਇਹਦਾ ਲਾਇਸੈਂਸ ਕਿੱਥੇ ਆ?
ਹਅ, ਅਗਲੇ ਦਾ ਵੀ ਨਕਸਾਨ ਹੋਣਾ।
ਉਹ ਤੇ ਬਥੇਰਾ। ਕਹਿੰਦੇ ਨੇ ਵੀ ਜੇ ਬੱਚਾ ਉਮਰ ਤੋਂ ਘੱਟ ਹੋਏਗਾ, ਠਾਰਾਂ ਸਾਲਾਂ ਦੇ ਉੱਤੇ। ਉਹਦੇ ਮਾਂ- ਪਿਓ ਨੂੰ ਸਜ਼ਾ ਹੋਏਗੀ, ਉਹਨੂੰ ਜੁਰਮਾਨਾ ਹੋਏਗਾ, ਪਰ ਲੋਕੀ ਟਲਦਾ ਹੀ ਨੀਂ ਆ।
ਹਾਂ, ਨਹੀਂ ਟਾਲਦੇ ਤਾਂ ਈ ਕਹਿੰਨੇ ਵੀ। ਹਾਂ ਹਾਂ ਕ ਸਾਰਿਆ ਨੂੰ ਮਤਲਬ ਬਾਹਰ ਦਾ ਈ ਵੇਖਣਾ ਚਾਹੀਦਾ, ਬ ਬੱਸਾਂ ਹੋ ਗਿਆਂ, ਰਕਸ਼ੇ ਔਟੋ ਹੋ ਗਏ। ਹੈਨਾ ਉਹ ਵੈਸੇ ਏਹਦਾ ਵੀ ਕੰਮ ਬੜਾ ਵਾ।
ਹਾਂਜੀ ਆਹ।
ਕਈਆਂ ਨੇ ਇੱਥੋਂ ਕਈ ਪਿੰਡਾਂ ਚੋ ਨਿਕਲ ਕੇ ਸ਼ਹਿਰਾਂ ਚ ਗਏ ਆ, ਆਟੋ ਰਿਕਸ਼ਾ ਆ-ਬ-ਅ ਚਲਾਉਂਦੇ ਨੇ।
ਹਾਂਜੀ।
ਹੈਗੀ ਨਾਲੇ ਦੇਖੋ ਆਪਣਾ ਸਾਧਨ ਆ, ਪੈਟਰੋਲ ਵੀ ਫੂਕਣਾ। ਤਾਨੂੰ ਪਤਾ ਵੇ, ਕਿੰਨਾ ਖਰ
ਉਹ ਨਾ, ਫੇਰ ਮੈਂ ਅਸੀਂ ਤੇ ਤਾਂ ਹੀ ਆ ਵੀ, ਮੈਂ ਤੇ ਜ਼ਿਆਦਾ ਨਾ ਰਕਸ਼ੇ ਤੇ ਚੱਲ ਜਾਂਨੀ ਐ। ਤੇ ਭਾਵੇਂ ਮੈਨੂੰ ਘੰਟਾ ਐ ਖਲੋ ਕੇ ਡੀਕਣਾ ਪਏ, ਡੀਕ ਕੇ ਫੇਰ ਜਾਣਾ, ਉੱਧਰੋਂ ਵੀ ਮਤਲਬ। ਕਈਆਂ ਦੇ ਮਤਲਬ ਫੋਨ ਨੰਬਰ ਵੀ ਰੱਖੇ ਹੁੰਦੇ ਨੇ।
ਹਾਂਜੀ -ਹਾਂਜੀ। ਵਧੀਆ ਗੱਲ ਏ, ਮੈਂ ਵੀ ਰਾ ਔਟੋ- ਆਟੋ ਤੇ ਜਾਂਨੀ ਆ ਬਾਹ ਮੈਂ ਜਿਆਦਾ ਵਰ ਦੀ ਨੀ ਸਾਧਨ ਸਾਡੇ ਕੋਲ ਵੀ, ਤਾਨੂੰ ਮੈਂ ਦੱਸਿਆ ਨਾ, ਵੀ ਮੋਟਰਸਾਈਕਲ ਆ ਤੇ ਜਿਆਦਾ ਵਰਤ। ਰੀਦਣੀ।
ਦੋ ਹੇ ਇਸ ਕਰਕੇ ਫੇਰ ਮੈਂ ਜ਼ਿਆਦਾ ਏਦਨ ਚੱਲ ਜਾਂਨੀ ਆਂ। ਤੇ ਆਉਣ- ਜਾਣ ਕਿਸੇ ਮੋਕੇ ਰਕਸ਼ੇ ਤੇ ਕਰ ਲਈਦਾ ਪੈਸੇ ਦੇ ਦੀ ਨੇ ਵੀ, ਕਿਰਾਇਆ ਤੇ ਉਨਾ ਹੀ ਲੱਗਣਾ ਏ।
ਨਾਲੇ ਕੋਈ ਖਰਚਾ ਨੀ ਕੋਈ ਟੈਸ਼ਨ ਨੀਂ ਹੁੰਦੀ ਹਨਾ ਚਲਾਉਣ। ਚਲੂਣ ਦੀ ਹੋਰ ਵੀ ਹੁੰਦੀਆਂ ਚੀਜ਼ਾਂ।
ਹਮ -ਹਮ -ਹਮ।
ਹਅ ਬਾਕੀ ਦੇਖੋ ਹੁਣ। ਦੋਵਾਂ ਚੀਜ਼ਾਂ ਹੀ ਮਤਲਬ ਜ਼ਰੂਰੀ ਹੁੰਦੀਆਂ ਵਾ, ਜਿਵੇਂ ਤੁਸੀਂ ਕਿਹਾ ਵੀ ਐਮਰਜੈਂਸੀ ਹੋ ਜੇ।
ਹਾਂ- ਹਾਂ।
ਇਹ ਦੋਵੇਂ ਚੀਜ਼ਾਂ ਵੀ ਜ਼ਰੂਰੀ ਨੀਂ ਆ ਤੇ। ਬਾਕੀ ਇਹ ਆ ਵੀ, ਇਹਨਾਂ ਨਾਲੋ ਪਰ -ਪਦ -ਪ੍ਰਦੂਸ਼ਣ ਘੱਟ ਹੁੰਦਾ, ਵੈਹੇ। ਜੇ ਸਾਧਨਾ ਇੱਕ ਸਾਧਨ ਰੱਖਿਆ ਹੋਇਆ ਨਾ।
ਜਿੰਨੇ ਤਾਂ ਫੇਰ ਸ- ਵਾਹਨ ਜਿਹੜੇ ਵੱਧਦੇ ਨੇ- ਗੱਡੀਆਂ, ਮੋਟਰਸਾਈਕਲ, ਟਰੱਕ। ਤ ਇਹਦੇ ਨਾਲ ਫੇਰ ਪ੍ਰਦੂਸ਼ਣ ਵੀ ਜਿਆਦਾ ਫੈਲਦਾ।
ਉਹੀ ਜ਼ਿਆਦਾ ਹੁੰਦਾ ਨਾ ਫੇਰ। ਇਹ ਤੋ ਚੰਗਾ ਨਾ ਹੁਣ ਸਾ- ਸਾਰਿਆਂ ਨੂੰ ਨਾ ਇੱਕੋ ਚੀਜ਼ ਵਰਤਣੀ ਚਾਹੀਦੀ ਜਿਵੇਂ। ਬੱਸ ਹੋ ਗੀ, ਟਰੇੇਨ ਹੋ ਗੀ।
ਹਾਂਜੀ, ਇਹਨਾਂ ਦਾ ਸੁਖ ਵੀ ਹੈ ਤੇ ਮਤਲਬ ਦੁਖ ਵੀ ਹੈ। ਤੇ ਇਧਰੋਂ ਸੁੱਖ ਵੀ ਬੜਾ ਵਾ ਵੀ ਜਿ ਕਿਤੇ ਬਾਈਕ ਜਾਣ ਐਮਰਜੈਂਸੀ ਜਾਣਾ ਹਨੇਰੇ ਸਵੇਰੇ ਤੇ ਚਲੋ ਬੰਦਾ ਸੰਦ ਹੋਏ ਤੇ ਫਿਰੋਂ ਚੱਲ ਜਾਂਦਾ।
ਹਾਂ-ਹਾਂ ਏ ਵੀ ਹੈਗਾ ਦੂਰ ਦਾ ਸਗੋਂ ਜਾਦਾ ਸੌਖਾ ਜੇ ਦੂਰ ਤੇ ਜਾਣਾ ਹੋਵੇ ਨਾ। ਤੇ ਬੱਸਾਂ ਠੀਕ ਰੈਂਦੀਆਂ ਜਾਂ ਟਰੇਨ
ਹਾਂ ਟ੍ਰੇਨ ਤੇ ਵੀ ਵਧੀਆ ਆਰਾਮ ਨਾਲ ਖੁੱਲਾ ਹੁੰਦਾ ਵਿੱਚੋਂ ਆਰਾਮ ਨਾਲ ਬੈ ਕੇ ਚਲ ਜੀ ਦਾ। ਤੇ ਬੱਸਾਂ ਤੇ ਵੀ ਚਲੋ ਵਧੀਆ ਓਦਾਂ ਹੂੰ ਬੱਸਾਂ ਦੇ ਬੀ ਬੀਬੀਆਂ ਨੂੰ ੳਦਾਂ ਹੀ ਕਿਰਾਇਆ ਮਾਫ ਹੋਇਆ ਏ।
ਹਾਂ ਹੋਇਆ-ਹੋਇਆ ਓ ਗੀਆਂ ਦੇ ਬੀਬੀਆਂ ਤੇ ਕਿਰਾਇਆ ਮਾਫ ਤਾਂ ਹੀ ਚੱਲ ਜਾਂਦੀਆਂ ਨਾ ਬੱਸਿਆਂ ਤੇ ਬੱਸਾਂ ਤੇ ਪਰ ਨਈ ਤਾਂ ਓ ਕਿੱਥੇ ਜਾਂਦੀਆਂ।
ਫਿਰ ਤੁਹਾਨੂੰ ਪਤਾ ਈ ਏ ਘਰਾਂ ਚੋਂ ਬੀਬੀਆਂ ਕਿੱਥੇ ਨਿਕਲਦੀਆਂ ਨੇ।
ਫਿਰ ਨੀ ਨਿਕਲਦੀਆਂ ਓ ਹਾਂ-ਹਾਂ। ਘਰ ਦੇ ਵੀ ਕੈਂਦੇ ਹੁੰਦੇ ਜਾਓ-ਜਾਓ ਤੁਹਾਡਾ ਤੇ ਕਿਰਾਇਆ ਫਰੀ ਆ।
ਹਾ ਓ ਈ ਨਾ ਫੇਰ ਬੰਦੇ ਵੀ ਬੀਬੀਆਂ ਨੂੰ ਘਲਾ ਦਿੰਦੇ ਨੇ ਵੀ ਇਨਾਂ ਦਾ ਕੇੜਾ ਕਿਰਾਇਆ ਲੱਗਣਾ।
ਹਾਂ ਕਿਤੇ ਜਾਣਾ ਹੋਵੇ ਤਾਂ ਵੀ ਇਨਾਂ ਨੂੰ ਘਲਾਂ ਦਿੰਦੇ ਸੁੱਖ ਵੈਸੇ ਇਨਾਂ ਚੀਜ਼ਾਂ ਦਾ।
ਨਈ ਸੁੱਖ ਤੇ ਬੋਤ ਐ ਅੱਗੇ ਲੋਕੀ ਪੈਦਲ ਤੁਰਦੇ ਜਾਣਾ। ਕਿੰਨਾ-ਕਿੰਨਾ ਸਫ਼ਰ ਕਰਨਾ ਪੈਲੇ ਜ਼ਮਾਨੇ 'ਚ
ਬੱਸਾਂ ਕਿੰਨੀਆਂ ਇੱਥੋਂ ਜਾਂਦੀਆਂ ਹੁੰਦੀਆਂ ਸੀ ਕੇੜੀਆਂ ਚੱਲਦੀਆਂ ਸੀ ਥੋੜੀਆਂ ਚਲਦੀਆਂ ਹੁੰਦੀਆਂ ਸੀ ਹੁਣ ਤੇ ਕਿੰਨੀਆਂ ਬੱਸਾਂ ਲੱਗੀਆਂ ਹੁੰਦੀਆਂ ਹਰ ਇੱਕ ਹਾਂ ਹਰ ਜਗ੍ਹਾ ਤੇ ਜਾਂਦੀਆਂ ਵਾ।
ਹਾਂਜੀ
ਕੋਈ ਵੀ ਰੂਟ ਹੋਏ ਤੇ ਹਰ-ਹਰ ਰੂਟ ਤੇ ਜਾਂਦੀਆਂ ਵਾ। ਏ ਬੜਾ ਸੁਖ ਵਾ ਹੂੰ ਤੇ ਚਲਦੀਆਂ ਵੀ ਕਿੰਨੀਆਂ- ਕਿੰਨੀਆਂ ਏ ਵੀ ਹੈਗਾ ਵਾ ਨਈ ਤਾਂ ਪੈਨੇ। ਇੱਕ ਬੱਸ ਜਾਣੀ ਦੋ ਬੱਸ ਜਾਣੀ ਪੂਰੀ ਭਰੀ ਹੁੰਦੀ ਹੀ। ਵੀ ਇੱਕ ਹੀ ਜਾਣੀ ਆ ਦੋ ਹੀ ਜਾਣੀ ਬਸ
ਨਈ ਹੁਣ ਤੇ ਮਤਲਬ ਜਿੱਦਾਂ ਲੰਮੇ ਰੋਡ ਨੇ ਨਾ ਉੱਥੇ ਤੇ ਜਾਦਾ ਸਰਕਾਰੀ ਬੱਸਾਂ ਚੱਲਣ ਡੀਆਂ ਨੇ ਚੰਡੀਗੜ੍ਹ ਤੱਕ ਦਿੱਲੀ ਤੱਕ ਬੋਤ ਬਸ
ਹਾਂ ਜੰਮੂ ਕਸ਼ਮੀਰ ਨੂੰ ਵੀ ਚਲਦੀਆਂ ਨੇ।
ਹਾਂਜੀ ਛੋਟੇ ਰੂਡ ਤੇ ਸਗੋਂ ਕਈ ਮੌਕਿਆਂ ਨਈ ਚੱਲਦੀ ਨਵੇਂ ਰੂਟਾਂ ਤੇ ਮਿੰਟ-ਮਿੰਟ ਤੇ ਬੱਸ ਜਾਂਦੀ ਏ।
ਲੰਮੇ ਰੂਟਾਂ ਤੇ ਪੱਕਾ ਈ ਹੁੰਦਾ ਨਾ ਜਾਣਾ-ਜਾਣਾ ਓ ਟੈਮ
ਹਾਂਜੀ ਤੇ ਜੇੜੇ ਛੋਟੇ ਰੂਟਾਂ ਵਾਲੇ ਨੇ ਓ ਤੇ ਪ੍ਰਾਈਵੇਟ ਨਾਲ ਮਿਲ ਜੁਲ ਕੇ ਇੱਕ ਦੂਜੇ ਨਾਲ ਟੈਮ ਬਦਲ ਲੈਂਦੇ ਨੇ।
ਹੂੰ, ਏ ਵੀ ਗੱਲ ਹੈਗੀ ਆ ਬਾਕੀ ਆਟੋ ਵਾਲੇ ਵੀ ਠੀਕ ਹੁੰਦੇ ਆ। ਜੇ ਕਿਤੇ ਜਾਣਾ ਹੋਏ ਲੰਬੇ ਰੂਟ ਤੇ ਓ ਵੀ ਚੱਲ ਜਾਂਦੇ। ਜਾਦਾ ਲੰਬੇ ਰੂਟ ਨੀ ਮਤਲਬ ਲਾਗੇ ਸ ਚਾਗੇ ਕਿਤੇ ਹਨਾ ਫੋਨ ਕਰ ਦਿੰਦੇ ਤੇ ਫੇਰ ਆ ਜਾਂਈ ਦਾ ਵਾ।
ਹਾਂਜੀ
ਹੂੰ ਏ ਵੀ ਗੱਲ ਹੁੰਦੀ ਏ। ਕਈ ਨੀ ਆਉਂਦੇ ਤੇ ਕਈ ਕਿਰਾਇਆ ਬੜਾ ਮੰਗਦੇ ਆ ਏ ਵੀ ਹੋ ਜਾਂਦਾ ਨਾ ਫੇਰ ਆਪਣਾ ਤਾਂ ਦ ਰੱਖਿਆ ਰੱਖਣਾ ਪੈਂਦਾ।
ਨੀ ਹੁਣ ਰਕਸ਼ੇ ਵਾਲੇ ਵੀ ਕਿਰਾਯਾ ਬੜਾ ਮੰਗਦੇ ਨੇ ਲੋਕੀ ਕੀ ਕਰਨ ਫੇਰ। ਇਹਦੇ ਨੁ ਆਖ ਦਿੰਦੇ ਨੇ ਸੀਂ ਸੌ ਦਾ ਤੇਲ ਪਾਵਾਂਗੇ ਤੇ ਅਹੀ ਕਿੰਨੇ ਫੇਰੇ ਮਾਰ ਲੈਣੇ ਸੀ। ਚੈਰ ਦੋ-ਤਿੰਨ ਜਣਿਆਂ ਦੀਆਂ ਵੀ ਚੱਲ ਜਾਣ, ਓਦਾਂ ਪੰਜਾ-ਪੰਜਾ ਰੁਪਈਏ ਇੱਕ ਜੀਅ ਦੇ ਲੈ ਲੈਂਦੇ।
ਓ ਏ ਫੇਰ ਐ ਨਾ ਭੀ ਪਟਰੋਲ ਆਪਣਾ ਪਾਉਣਾ ਫੇਰ ਤੇ ਚੱਲ ਵੀ ਜਾਈਦੈ ਸਾਰੇ ਜਣੇ। ਪਰ ਔਟੋ ਤੇ ਤਾਂ ਪਤਾ ਵਾ, ਪੈਟਰੋਲ ਇੰਨਾ ਪੈਂਦਾ ਨੀ, ਜਿੰਨਾ ਕਰਾਇਆ ਲੈਂਦੇ।
ਓ ਨਾ ਸੌ ਰੁਪਏ ਦਾ ਪੈਟਰੋਲ ਪਾਓ ਤੇ ਜਿੰਨਾ ਦੋ-ਤਿੰਨ ਕਿਲੋਮੀਟਰ ਸ਼ਹਿਰ ਹੋਏ ਤੇ ਕਿੰਨੇ ਫੇਰੇ ਵੱਜ ਜਾਂਦੇ ਨੇ। ਰਕਸ਼ੇ ਵਾਲਾ ਤੇ ਕਿੰਨੇ ਕਿੰਨੇ ਪੈਹੇ ਲੈ ਲੈਂਦਾ।
ਪਰ ਦੋ ਦੋਵੇਂ ਆਪਣੀ- ਆਪਣੀ ਜਗ੍ਹਾ ਨਾ।
ਨਈ ਸਈ ਏ ਦੋਵੇਂ ਕੰਮ। ਓਦਾਂ ਕਈ ਮੌਕੇ ਘਰ ਸੰਦ ਨਾ ਹੋਏ ਤੇ ਰਕਸ਼ਾ ਹੀ ਕੰਮ ਆਉਂਦਾ।
ਹਾਂ ਰਕਸ਼ਾ ਹੀ ਆਉਂਦਾ, ਤੁਰ ਵੀ ਪੈਂਦੇ ਹੁੰਦੇ ਛੇਤੀ। ਆਂ, ਓਰ ਵੀ ਅਪਨਾ ਈ ਕੰਮ ਕਰਦੇ। ਹਣਾ, ਚਾਹੇ ਓ ਦੂਰ ਹੋਏ, ਨੇੜੇ ਹੋਏ। ਸਗੋਂ ਹਾਡੇ ਪਿੰਡ ਦੇ ਬੜੇ ਨੇ।
ਹੂੰ। ਤੁਹੀ ਫੇਰ ਆਪਣੇ ਸੰਦ ਤੇ ਜਾਂਦੇ ਜੇ?
ਨਈ-ਨਈ ਅਹੀਂ ਨਾ ਅਹੀਂ ਵੀ ਰਕਸ਼ੇ ਤੇ ਜਾਂਨੇ, ਸਾਡੇ ਤਾਨੂੰ ਦੱਸਿਆ ਹੀ ਨਾ ਪੈਲਾਂ ਮੋਟਰਸਾਈਕਲ ਹੋ ਕਿੱਡਾ ਅਹੀ ਚਲਾਉਨੇ। ਤਾਨੂੰ ਪਤਾ ਈ ਏ, ਹਾਂ। ਉਹ ਫੇਰ ਤਾਨੂੰ ਪਤਾ ਵਾ ਚਲਾਉਣਾ ਤੇ ਹੈ ਨੀ ਆ, ਤੇ ਨਾਲੇ ਖਰਚਾ ਵੀ ਬੜਾ ਹੁੰਦਾ।
ਰੋਬਟ ਰੱਖ ਲੋ ਨਈ ਤੇ ਇੱਕ।
ਓ ਤੇ ਤਾਨੂੰ ਪਤਾ ਹੁਣ ਕੋਈ ਵੀ ਚੀਜ਼ ਰੱਖਣੀ ਏ ਤੇ ਪੈਹੇ ਚਾਹੀਦੇ ਤੇ
ਹਾਂਜੀ, ਏ ਤੇ ਗੱਲ ਹੈਗੀ ਏ, ਪੈਹੇ ਦੀ ਗੱਲ। ਹਾਂਜੀ, ਕੋਈ ਨੀ ਆਪੇ ਮਾਰਾਜ ਸਾਰਾ ਸਈ ਕਰੇਗਾ, ਚਲੋ ਠੀਕ
ਹਾਂਜੀ-ਹਾਂਜੀ, ਚਲੋ ਠੀਕ ਐ ਫੇਰ ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ।